ਹੈਲੋ।
ਹੈਲੋ।
ਹਾਂ ਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ। ਹਾਂਜੀ ਤੁਸੀਂ ਸੁਣਾਉ।
ਮੈਂ ਵੀ ਵਧੀਆ। ਘਰ ਸਾਰੇ ਗੀਤ ਠੀਕ ਨੇ।
ਹਾਂਜੀ ਸਭ ਠੀਕ ਨੇ। ਹੋਰ ਕੀ ਕਰਦੇ ਸੀ?
ਬਸ ਕੁਝ ਵੀ ਨੀ। ਵਿਹਲਾ ਬੈਠਾ ਸੀ ਫਿਲਹਾਲ। ਤੁਸੀਂ ਦੱਸੋ?
ਮੈਂ ਵੀ ਬਸ ਬੈਠੀ ਸੀ
ਕਿਵੇਂ ਫੋਨ ਕਰਿਆ
ਮੈਂ ਬਸ ਪੁੱਛਣਾ ਸੀ ਮੈਂ ਨਾ ਕੱਲ ਅੰਮ੍ਰਿਤਸਰ ਜਾਣਾ ਸੀ
ਅੱਛਾ
ਤੇ ਮੈਂ ਉੱਦਰ ਦਾ ਪੁੱਛਣਾ ਸੀ ਤੁਸੀਂ ਕਿਹੜੀ ਕਿਵੇਂ ਜਾਂਦੇ ਹੋ ਬਾਏ ਟ੍ਰੇਨ ਜਾਂਦੇ ਹੋ ਬਾਏ ਬੱਸ ਜਾਂਦੇ ਹੋ ਅਗਰ ਬਾਏ ਟ੍ਰੇਨ ਜਾਂਦੇ ਹੋ ਤਾਂ ਕਿੰਨੇ ਵਜੇ ਵਾਲੀ ਹੁੰਦੀ ਏ
ਬਾਏ ਬੱਸ ਤੇ ਜਾਣ ਦਾ ਫਾਇਦਾ ਨਹੀਂ ਤੁਸੀਂ ਦੇਖ ਦੇਖੋ ਬਾਏ ਟ੍ਰੇਨ ਜਾਣਾ ਯਾਂ ਆਪਣੀ ਪਰਸਨਲ ਗੱਡੀ ਲੈ ਕੇ ਜਾਣਾ ਤੁਸੀਂ ਕਿਵੇਂ ਜਾਣਾ ਚਾਹੁੰਦੇ ਹੋ
ਅੱਛਾ ਨੀ ਪਰਸਨਲ ਗੱਡੀ ਤੇ ਨੀ ਤੁਸੀਂ ਬਾਏ ਬੱਸ ਯਾਂ ਬਾਏ ਟ੍ਰੇਨ ਦਸਦੋ
ਨਹੀਂ ਬਾਏ ਬੱਸ ਤੇ ਜਾਣ ਦਾ ਫਾਇਦਾ ਨਹੀਂ ਹੈ ਇਸ ਤੋਂ ਵਧੀਆ ਤੁਸੀਂ ਬਾਏ ਟ੍ਰੇਨ ਚਲੇ ਜਾਓ ਉਹਦੇ ਚ ਤੁਹਾਡੀ ਰਿਜਰਵੇਸ਼ਨ ਹੋ ਜਾਏਗੀ ਤੁਸੀਂ ਵੇਅਰ ਇੰਜ ਮਾਈ ਟ੍ਰੇਨ ਐਪ ਤੇ ਜਾਓ ਓਥੇ ਯਮੁਨਾ ਨਗਰ ਤੋਂ ਲੈ ਕੇ ਅੰਮ੍ਰਿਤਸਰ ਤਕ ਦੀ ਡੇਸਟੀਨੇਸ਼ਨ ਪਾਓ ਟ੍ਰੇਨ ਸਰਚ ਕਰੋ ਜਿਹੜੀ ਤੁਹਾਨੂੰ ਸੂਟੇਬਲ ਲੱਗਦੀ ਤੁਹਾਡੇ ਟਾਈਮ ਦੇ ਅਕੋਰਡਿੰਗ ਠੀਕ ਲਗਦੀ ਹੈ ਟਾਈਮ ਦੇ ਹਿਸਾਬ ਨਾਲ ਉਹ ਟ੍ਰੇਨ ਦੀ ਤੁਸੀਂ ਰਿਜ਼ਰਵੇਸ਼ਨ ਕਰਾਓ ਜਿੰਨੇ ਮੈਂਮਬਰ ਤੁਸੀਂ ਜਾਣਾ ਚਾਹੁੰਦੇ ਹੋ ਸਾਰਿਆਂ ਦੀ ਰਿਜ਼ਰਵੇਸ਼ਨ ਕਰਾਓ ਪਹੁੰਚ ਜੋ ਪੰਜ ਘੰਟੇ ਦਾ ਰਸਤਾ ਲੱਗਦਾ ਹੈ ਲਗਭਗ
ਅੱਛਾ ਜੀ ਸਾਡੇ ਇੱਧਰੋਂ ਦੀ ਦੂਰ ਹੀ ਬੜਾ ਹੈ
ਹਾਂ ਸਾਢੇ ਤਿੰਨ ਸੌ ਕਿਲੋਮੀਟਰ ਏ ਯਮੁਨਾਨਗਰ ਤੋਂ ਅੰਮ੍ਰਿਤਸਰ ਤਿੰਨ ਸੌ ਸਾਢੇ ਤਿੰਨ ਸੌ ਕਿਲੋਮੀਟਰ ਤੇ ਤੁਸੀਂ ਜਾ ਸਕਦੇ ਹੋ
ਅੱਛਾ ਮੈਂ ਕਦੀ ਗਈ ਨੀ ਨਾ ਮੈਂ ਤਾਂ ਪੁੱਛਦੀ ਸੀ
ਲਗਭਗ ਪੰਜ ਘੰਟੇ ਦਾ ਰਾਸਤਾ ਟਾਈਮ ਪਤਾ ਵੀ ਨਹੀਂ ਲੱਗਣਾ ਤੁਸੀਂ ਬੱਸ ਚ ਜਾਓਗੇ ਤਾਂ ਜ਼ਿਆਦਾ ਪਰੇਸ਼ਾਨ ਹੋਵੋਗੇ ਟ੍ਰੇਨ ਚ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਣਾ
ਤੋਂ ਇਨਕਾ ਅ ਅਵ ਗੁਰਦੁਆਰੇ ਕਿੰਨੇ ਦੇਰ ਦਾ ਰਸਤਾ ਹੈ
ਟ੍ਰੇਨ ਤੋਂ ਗੁਰਦੁਆਰੇ ਅੱਗੇ ਮੁਸ਼ਕਿਲ ਨਾਲ ਪੰਜ ਕੁ ਮਿੰਟ ਦਾ ਰਸਤਾ ਏ ਉਥੇ ਬਾਹਰ ਫਰੀ ਬੱਸਿਸ ਵੀ ਲੱਗੀਆਂ ਹੁੰਦੀਆਂ ਨੇ ਤੁਸੀਂ ਉਹਦ ਤੇ ਵੀ ਜਾ ਸਕਦੇ ਹੋ ਔਰ ਤੁਸੀਂ ਅਪਨਾ ਓਟੋ ਵੀ ਕਰਕੇ ਜਾ ਸਕਦੇ ਹੋ, ਹਰ ਤਰ੍ਹਾਂ ਦਾ ਆਪਓਸ਼ਨ ਹੈ।
ਅੱਛਾ ਓਹ ਤੇ ਉਹ, ਸਟੇਸ਼ਨ' ਚ ਉਤਰ ਦੇ ਨਾਲ ਹੀ ਖੜੀਆਂ ਹੁੰਦੀਆਂ ਨੇ।
ਹਾਂਜੀ, ਉੱਥੇ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਨਹੀਂ ਤਾਂ ਤੁਸੀਂ ਸਟੇਸ਼ਨ ਤੋਂ ਬਾਹਰ ਨਿਕਲੋਗੇ, ਤੁਹਾਨੂੰ ਇਹ ਨਜ਼ਰ ਆ ਜਾਏਗੀ ਯਲੋ ਕਲਰ ਦੀ ਬੱਸਾਂ ਖੜੀਆਂ ਹੁੰਦੀਆਂ ਨੇ, ਪੀਲੇ ਰੰਗ ਦੀਆਂ।
ਅੱਛਾ।
ਹਾਂਜੀ, ਫਿਰ ਉਸਤੇ ਤੁਸੀਂ ਪਹੁੰਚਕੇ ਉਸ ਬੱਸ ਤੇ ਚਲੇ ਜਾਓ, ਯਾ ਆਟੋ ਲੈਕੇ ਸਿੱਧਾ ਦਰਬਾਰ ਸਾਹਿਬ ਚਲੇ ਜਾਓ, ਸ੍ਰੀ ਹਰਿਮੰਦਰ ਸਾਹਿਬ ਤੁਸੀ ਜਾਣਾ ਜੇ ਕਿਧਰੇ ਹੋਰ ਜਾਣਾ, ਤੇ ਉੱਥੇ ਚਲੇ ਜਾਓ। ਤੁਸੀਂ 'ਹਰਿਮੰਦਰ ਸਾਹਿਬ' ਗੁਰਦੁਆਰੇ ਮੱਥਾ ਟੇਕਣ ਜਾਣਾ ਨਾ? ਅੰਮ੍ਰਿਤਸਰ ਹਾਂ ਤੁਸੀਂ ਫਿਰ ਹੋਰ ਵਧੀਆ ਤੁਸੀਂ ਉੱਥੇ ਦੇਖੋ ਕਿਸ ਟਾਈਮ ਪਹੁੰਚਦੇ ਓ
ਮਤਲਬ ਸਵੇਰੇ ਸਵੇਰੇ ਗੁਰਦੁਆਰੇ ਜਾਣਾ ਹੈ ਸਵੇਰੇ ਸਵੇਰੇ ਗੁਰਦੁਆਰੇ ਪਹੁੰਚਣਾ ਹੈ
ਠੀਕ ਹੈ ਫਿਰ ਤਾਂ ਅਸੀਂ ਇੱਥੋਂ ਦੀ ਰਾਤ ਦੀ ਟ੍ਰੇਨ ਲੈਣਾ ਤੁਸੀਂ ਸਵੇਰੇ
ਨਹੀਂ ਰਾਤੀ ਤੇ ਸਾਡਾ ਪੋਸੀਬਲ ਨਹੀਂ ਹੈਗਾ ਨਾ ਅਸੀਂ ਅਸੀਂ ਤੇ ਦੁਪਹਿਰੀ ਜਾਵਾਂਗੇ ਨਹੀਂ ਮੈਂ ਕਹਿ ਰਹੀ ਆ ਅਗਰ ਅਸੀਂ ਉੱਥੇ ਰੂਮ ਲੈਣਾ ਹੋਏ
ਤੁਸੀਂ ਉੱਥੇ ਰੂਮ ਲੈਣ ਦੇ ਵੀ ਤੁਹਾਨੂੰ ਦੋ ਤਰੀਕੇ ਮਿਲਣਗੇ ਯਾਂ ਤੇ ਤੁਸੀਂ ਉੱਥੇ ਬਾਹਰ ਕਈ ਸਾਰੇ ਨੇੜੇ ਤੇੜੇ ਹੋਟਲ ਨੇ ਹੋਟਲ ਚ ਕਮਰਾ ਲੈ ਸਕਦੇ ਹੋ ਨਹੀਂ ਤੇ ਗੁਰਦੁਆਰੇ ਵਾਲੇ ਵੀ ਤੁਹਾਨੂੰ ਰੂਮਸ ਦੇ ਦਿੰਦੇ ਨੇ ਸਪੈਸ਼ਲੀ ਖ਼ਾਸ ਕਰਕੇ ਲੇਡੀਜ਼ ਨੂੰ ਬੱਚਿਆਂ ਨੂੰ
ਅੱਛਾ ਚਲੋ ਗੁਰਦੁਆਰੇ ਵਾਲਾ ਤੇ ਫਿਰ ਸਭ ਤੋਂ ਵਧੀਆ ਏ
ਹਾਂਜੀ ਉੱਥੇ ਸਕਿਓਰਿਟੀ ਫੀਸ ਰੱਖਦੇ ਨੇ ਲਗਭਗ ਪੰਜ ਸੌ ਰੁਪਏ
ਅੱਛਾ
ਉਹ ਵੀ ਤੁਹਾਨੂੰ ਵਾਪਿਸ ਦੇ ਦਿੰਦੇ ਨੇ, ਜਦੋਂ ਤੁਸੀਂ ਰੂਮ ਖਾਲੀ ਕਰਦੇ ਹੋ। ਉਹਦੇ'ਚ ਏਸੀ ਵਾਲੇ ਰੂਮ ਵੀ ਦੇ ਦਿੰਦੇ ਨੇ ਗਰਮੀਆਂ ਚ। ਸਰਦੀਆਂ'ਚ ਨੋਰਮਲ ਰੂਮ ਵੀ ਦੇ ਦਿਂਦੇ ਨੇ, ਬਸ ਉੱਥੇ ਆਈ ਡੀ ਪ੍ਰੂਫ ਜਮਾ ਕਰਾਣੇ ਪੈਂਦੇ ਨੇ, ਹਾਂਜੀ-ਹਾਂਜੀ ਬਹੁਤ ਸਾਰੇ ਕਮਰੇ ਨੇ, ਉੱਥੇ ਉੱਥੇ ਲਗਭਗ ਚਾਰ-ਪੰਜ ਇਮਾਰਤਾਂ ਨੇ‌। ਜਿਹਨਾਂ ਦੇ ਅੰਦਰ ਕਮਰੇ ਹੀ ਕਮਰੇ ਨੇ, ਟੂਰਿਸਟ ਪਲੇਸ ਬਹੁਤ ਵੱਡੀ ਨਾ, ਉੱਥੇ ਦੂਰੋਂ-ਦੂਰੋਂ ਲੋਕ ਆਂਦੇ ਨੇ। ਤੇ ਉਹਨਾਂ ਨੇ ਗੁਰਦੁਆਰਿਆਂ ਆਲਿਆਂ ਨੇ ਈ ਸਾਰਿਆਂ ਦਾ ਰਹਿਣ ਦਾ ਪ੍ਰਬੰਧ ਕੀਤਾ ਹੋਇਆ।
ਹਾਂਜੀ।
ਹਾਂਜੀ। ਤੁਸੀ, ਕੌਣ-ਕੌਣ ਜਾਣਾ ਚਾਂਦੇ ਹੋ ਫੈਮਿਲੀ ਨਾਲ ਹੀ, ਪਰਿਵਾਰ ਨਾਲ? ਅੱਛਾ, ਵਧੀਆ ਗੱਲ ਏ, ਦਰਸ਼ਨ ਕਰਨੇ ਚਾਹੀਦੇ ਨੇ, ਘੁੰਮਣਾ ਵੀ ਚਾਹੀਦਾ। ਸਭ ਕੁਛ ਮੌਸਮ ਵੀ ਵਧੀਆ, ਜਾਣ ਆਸਤੇ।
ਕਿੱਥੇ ਗਏ ਹੋ, ਤੁਸੀਂ?
ਅੰਮ੍ਰਿਤਸਰ ਦੇ ਅੰਦਰ ਯਾ ਉਸ ਤੋਂ ਬਾਹਰ? ਉਸ ਤੋਂ ਬਾਹਰ ''ਮੈਂ ਗੋਆ ਵੀ ਗਿਆਂ, ਵੈਸੇ ਤੇ ਘੁੰਮਿਆ ਮੈਂ ਥਾਈਲੈਂਡ ਵੀ ਘੁੰਮਿਆ। ਮੈਂ ਸਿੰਗਾਪੁਰ ਵੀ ਘੁੰਮਿਆ, ਹਾਂਜੀ।
ਥਾਡਾ ਤਾ ਵੀਜ਼ਾ ਭਰਿਆ ਹੋਏਗਾ।
ਵੀਜ਼ਾ, ਗੋਆ ਵਗੈਰਾ'ਚ ਤੇ ਵੀਜ਼ਾ ਨਹੀਂ ਭਰਦਾ। ਥਾਈਲੈਂਡ
ਮੈਨੂੰ ਟਰੈਵਲਿੰਗ ਪਸੰਦ ਹੈ ਨਾ, ਤੇ ਮੈਂ ਥੋੜਾ ਜਿਹਾ ਘੁੰਮਦਾ ਰਹਿੰਨਾ ਸਾਲ 'ਚ ਇੱਕ ਵਾਰੀ ਮੈਂ, ਕਿਧਰੇ ਨਾ ਕਿਧਰੇ ਦੂਰ ਜਾਨਾ ਈ ਜਾਣਾ। ਪਰ ਜੇ ਤੁਸੀਂ ਇੰਡੀਆ ਦੇ ਅੰਦਰ ਦੀ ਗੱਲ ਕਰੋ
ਹਾਂਜੀ ਮੈਂ ਵੈਸ ਮੈਂ ਇੰਡੀਆ ਦੇ ਅੰਦਰ ਹੀ ਪੁੱਛਿਆ ਸੀ
ਅੱਛਾ ਇੰਡੀਆ ਦੇ ਅੰਦਰ ਤਾਂ ਫੇਰ ਤਾਂ ਮੈਂ ਉੱਧਰ ਸ਼ਿਮਲਾ ਮਨਾਲੀ ਕਸੋਲ ਗੰਗਾਨਗਰ, ਜੈਪੁਰ, ਰਾਜਸਥਾਨ, ਅੰਮ੍ਰਿਤਸਰ, ਨੈਣਾ ਦੇਵੀ, ਵੈਸ਼ਨੋ ਦੇਵੀ।
ਅੱਛਾ ਵੈਸ਼ਨੋ ਦੇਵੀ ਦਾ ਦੱਸਣਾ ਕਿੱਥੇ ਕਿਵੇਂ ਕਿਵੇਂ ਜਾ ਸਕਦੇ ਆਂ ਮੈਂ ਉੱਥੇ ਵੀ ਨਹੀਂ ਗਈ ਕਦੀ ਮੈਨੂੰ ਸ਼ੌਂਕ ਤੇ ਹੈ ਪਰ ਮੈਂ ਕਿਧਰੇ ਗਈ ਨੀ ਅਜੇ ਤੱਕ
ਅੱਛਾ ਹਾਂ ਹੁਣ ਤਾਂ ਦੇਖੋ ਸਾਰਾ ਕੁਛ ਤੁਸੀਂ ਨੈੱਟ ਤੇ ਪਾਓ ਤੁਹਾਨੂੰ ਨੈੱਟ ਤੇ ਸਾਰੀ ਜਾਣਕਾਰੀਆਂ ਮਿਲ
ਹਾਂ ਉਹ ਤੇ ਹੈ ਬਟ ਕੋਈ ਗਿਆ ਹੋਵੇ ਨਾ ਉਹਦਾ ਅੰਸ ਪਤਾ ਲੱਗੇ ਤੇ ਫੇਰ ਤਾਂ ਜ਼ਿਆਦਾ ਸਮਝ ਆ ਜਾਂਦੀ
ਹਾਂਜੀ ਹਾਂਜੀ ਇਹ ਤਾਂ ਹੈ
ਹਾਂਜੀ, ਵੈਸ਼ਨੋ ਦੇਵੀ ਦਾ ਦੱਸਣਾ ਤੁਸੀਂ ਕਿਵੇਂ ਗਏ ਸੀ?
ਵੈਸ਼ਨੋ ਦਰਬਾਰ ਇੱਥੋਂ ਦੀ ਨਾ, ਸਾਡੇ ਇੱਥੋਂ ਦੀ ਯਮੁਨਾ-ਨਗਰ ਜਗਾਦਰੀ ਰੇਲਵੇ ਸਟੇਸ਼ਨ ਤੋ, ਇੱਕ ਟ੍ਰੇਨ ਜਾਂਦੀ ਏ।
ਅੱਛਾ।
ਕਟਰਾ ਦੀ ਜੰਮੂ ਦੀ। ਇੱਥੋਂ ਦੀ ਉੱਥੋਂ ਤੱਕ, ਬਾਏ ਟ੍ਰੇਨ, ਅੱਗੇ ਥੋੜਾ ਜਿਹਾ ਸਫ਼ਰ ਬਾਏ ਬੱਸ ਤੇ, ਫਿਰ ਉਸ ਤੋਂ ਬਾਅਦ ਅੱਗੇ ਪੈਦਲ ਯਾਤਰਾ।
ਅੱਛਾ, ਉਹ ਟ੍ਰੇਨ ਦਾ ਟਾਈਮ ਕੀ-ਕੀ ਰਹਿੰਦਾ?
ਟ੍ਰੇਨ ਦਾ ਟਾਈਮ ਨਾ, ਇੱਥੋਂ ਦੀ ਰਾਤ ਦਾ ਵਾ ਹੁੰਦਾ ਅਗਰ ਤੁਸੀਂ ਆਪਣਾ ਥੋੜਾ ਸਮਾਂ ਬਚਾਣਾ ਚਾਂਦੇ ਹੋ, ਰਾਤੀ ਤੁਸੀਂ ਇੱਥੋਂ ਦੀ ਚੱਲੋਗੇ ਯਮੁਨਾਨਗਰ ਤੋਂ, ਤੇ ਤੁਸੀਂ ਲਗਭਗ ਸਵੇਰੇ ਸੱਤ ਵਜੇ ਉੱਥੇ ਪਹੁੰਚ ਜਾਓਗੇ, ਕਟਰਾ।
ਅੱਛਾ, ਸੱਤ ਮਤਲਬ ਸੱਤ-ਅੱਠ ਘੰਟੇ ਲੱਗ ਜਾਂਦੇ ਨੇ।
ਹਾਂਜੀ, ਸੱਤ-ਅੱਠ ਘੰਟੇ ਲੱਗ ਜਾਂਦੇ ਨੇ।
ਤੇ, ਉੱਥੇ ਕੀ ਹਿਸਾਬ ਹੁੰਦਾ ਰਹਿਣ ਦਾ?
ਬਾਕੀ ਮੈਂ ਵ੍ਰਿੰਦਾਵਨ ਨੀ ਗਿਆ, ਕਦੇ।
ਅੱਛਾ, ਉੱਥੇ ਤੇ ਮੈਂ ਗਈ ਹੋਈ ਹਾਂ।
ਵਰਿੰਦਾਵਨ ਕਿਵੇਂ ਕਿਵੇਂ ਦੀ ਜਗ੍ਹਾ ਹੈ ਉੱਥੇ ਕਿਵੇਂ ਆਉਣਾ ਜਾਣਾ ਕੀਤਾ ਸੀ ਤੁਸੀਂ। ਮੇਰਾ ਜਾਣ ਦਾ ਦਿੱਲ ਏ।
ਅਸੀਂ ਬਾਏ ਕਾਰ ਹੀ ਗਏ ਸੀ ਪਰ ਉੱਥੇ ਵੀ ਲੱਗ ਜਾਂਦੇ ਨੇ ਛੇ ਸੱਤ ਘੰਟੇ।
ਅੱਛਾ, ਪਰ ਉਹ ਤੇ ਦੂਰ ਜ਼ਿਆਦਾ ਛੇ ਸੱਤ ਘੰਟੇ ਲੱਗਦੇ ਨੇ ਸਿਰਫ।
ਹਾਂਜੀ, ਆਪਣੀ ਅਹ ਅਗਰ ਤੁਸੀਂ ਗੱਡੀ ਤੇ ਜਾਓਗੇ ਤਾਂ ਛੇ ਸੱਤ ਘੰਟੇ ਹੀ ਲੱਗਦੇ ਨੇ।
ਅੱਛਾ, ਬਾਏ ਟ੍ਰੇਨ?
ਉਹਦਾ ਨੀ ਪਤਾ ਮੈਨੂੰ ਮੈਂ ਗਈ ਨੀ।
ਅੱਛਾ,
ਹਾਂ ਤੇ ਅਗਰ ਗੱਡੀ ਦੇ ਛੇ ਸਭ ਲੱਗ ਰਹੇ ਜੇ ਟ੍ਰੇਨ ਤੇ ਮੰਨ ਲੋ ਤੁਸੀਂ ਅੱਠ ਲੱਗਣਗੇ।
ਹਾਂਜੀ-ਹਾਂਜੀ, ਠੀਕ ਕਹਿ ਰਹੇ ਹੋ।
ਹਾਂ ਤੇ ਬਾਕੀ ਉੱਥੇ ਇੱਕ ਹੀ ਜਗ੍ਹਾ ਤੇ ਜਾ ਕੇ ਪਹਿਲੇ ਤੇ ਬਰਸਾਨਾ ਆਏਗਾ। ਬਰਸਾਨਾ ਚ ਬਸ ਇੱਕ ਹੀ ਮੰਦਿਰ ਹੈਗਾ।
ਅੱਛਾ,
ਤੇ ਬਸ ਉੱਥੇ ਉਹ ਮੰਦਿਰ ਚ ਮੱਥਾ ਟੇਕ ਕੇ ਅੱਗੇ ਵਰਿੰਦਾਵਨ ਤੇ ਵਰਿੰਦਾਵਨ ਚ ਇੱਕ ਇੱਕ ਜਗ੍ਹਾ ਤੇ ਜਾ ਕੇ ਉੱਥੇ ਪੰਜ ਛੇ ਮੰਦਿਰ ਇਕੱਠੇ ਹੈਗੇ ਨੇ।
ਅੱਛਾ ਜੀ।
ਮਤਲਬ ਛੋਟੀ ਛੋਟੀ ਗਲੀਆਂ ਚ ਉੱਥੇ ਤੁਸੀਂ ਗੱਡੀ ਲੈ ਕੇ ਨਹੀਂ ਜਾ ਸਕਦੇ, ਉਥੇ ਈ ਰਿਕਸ਼ ਉੱਥੇ ਤੁਸੀਂ ਗੱਡੀ ਲੈ ਕੇ ਨਹੀਂ ਜਾ ਸਕਦੇ ਅੰਦਰ।
ਹਾਂਜੀ ਹਾਂਜੀ ਉੱਥੇ ਈ ਰਿਕਸ਼ਾ ਲੈ ਕੇ ਜਾਣੇ ਪੈਂਦੇ ਨੇ।
ਰਿਕਸ਼ਾ ਹੀ ਜਾਂਦੇ ਨੇ ਕਿਉਂਕਿ ਗਲੀਆਂ ਬਹੁਤ ਛੋਟੀਆਂ ਛੋਟੀਆਂ ਨੇ।
ਹਾਂਜੀ-ਹਾਂਜੀ।
ਤੇ ਉਸ ਤੋਂ ਬਾਅਦ, ਪੰਜ ਛੇ ਮੰਦਿਰ ਘੁੰਮ ਕੇ ਉਹ ਘੁੰਮਣ ਵਾਸਤੇ ਤੁਹਾਨੂੰ ਦੋ ਦਿਨ ਚਾਹੀਦੇ ਨੇ ਉਹ ਪੰਜ ਛੇ ਮੰਦਿਰ ਘੁੰਮਣ ਵਾਸਤੇ ਵੀ। ਕਿਉਂਕਿ ਉੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ, ਤੇ ਬਾਰਾਂ ਮਹੀਨੇ ਰਸ਼ ਹੁੰਦਾ ਜਿਹੜੀ ਮਰਜ਼ੀ ਤਰੀਕ ਜਿੜੀ ਮਰਜ਼ੀ ਮਹੀਨੇ ਚੱਲ ਜਾਓ। ਤੇ ਉਸ ਤੋਂ ਬਾਅਦ, ਅਗਰ ਤੁਸੀਂ ਮਥੁਰਾ ਜਾਣਾ, ਤੇ ਉਹ ਉਸ ਤੋਂ ਵੀ ਅੱਗੇ ਪੈ ਜਾਂਦਾ।
ਠੀਕ ਜੀ।
ਫਿਰ ਉਹ ਮੱਥਰਾ ਵਿੱਚ ਵੀ ਅਲੱਗ ਦੋ ਤਿੰਨ ਮੰਦਿਰ ਹੈਗੇ ਨੇ। ਉੱਥੇ ਵੀ ਤੁ ਤੁਹਾਨੂੰ ਦੋ ਦਿਨ ਚਾਹੀਦੇ ਨੇ ਘੁੰਮਣ ਵਾਸਤੇ।
ਅੱਛਾ।
ਹਾਂਜੀ ਪਰ ਅਸੀਂ ਮਥੁਰਾ ਨੀ ਗਏ ਸੀ ਅਸੀਂ ਪਹਿਲੇ ਹੀ ਵਾਪਸ ਆ ਗਏ ਸੀ ਵਰਿੰਦਾਵਨ ਤੋਂ ਹੀ।
ਠੀਕ ਤੇ ਜਗ੍ਹਾ ਤੇ ਸੋਹਣੀ ਆ ਮੈਂ ਦੇਖੀ ਆ ਨੈਟ ਤੇ ਗੂਗਲ ਤੇ।
ਹਾਂਜੀ-ਹਾਂਜੀ ਬਹੁਤ ਸੋਹਣੀ ਹੈ।
ਬਾਕੀ ਮੇਰਾ ਅਗਲੇ ਹਫ਼ਤੇ ਪਲੈਨ ਬਣ ਰਿਹਾ ਪਹਿਲੇ ਦਰਬਾਰ ਸਾਹਿਬ ਜਾਦਾ ਉਸ ਤੋਂ ਬਾਅਦ ਮੈਂ ਜਾਵਾਂਗਾ ਰਿਸ਼ਕੇਸ਼ ਜਦੋ ਬਾਰਿਸ਼ਾਂ ਖਤਮ ਹੋ ਜਾਣਗੀਆ ਹਨਾ ਫੇਰ ਹ ਰਿਸ਼ਕੇਸ਼ ਹਰਿਦੁਵਾਰ ਵੀ ਹੋ ਕੇ ਆਵਾਂਗਾ ਹੁਣ ਦਰਬਾਰ ਸਾਹਿਬ ਜਾਣਾ ਮੈਂ ਇਸ ਮਹੀਨੇ ਜਾਵਾਂਗਾ ਦੇਖਦੇ ਹਾਂ ਕਿਸ ਤਰੀਕ ਨੂੰ ਜਾਣਾ ਤੁਸੀਂ ਚੱਲਣਾ ਹੋਇ ਚੱਲਿਓ।
ਨਹੀਂ ਨਹੀਂ ਮੈਂ ਤੇ ਆਪਣੀ ਫੈਮਲੀ ਨਾਲ ਹੀ ਜਾਵਾਂਗੀ।
ਹਾਂ ਮੈਂ ਤੇ ਮੰਮੀ ਦੋ ਹੀ ਜਾਣੇ ਆ ਗੱਡੀ ਚ ਜਾਣਾ ਆ ਅਸੀਂ।
ਅੱਛਾ, ਨਹੀਂ ਮੈਂ ਤੇ ਆਪਣੀ ਫੈਮਿਲੀ ਨਾਲ ਹੀ ਜਾਵਾਂਗੀ।
ਗੱਡੀ ਚ ਅਸੀਂ ਇੱਥੋਂ ਸਵੇਰੇ ਸਵੇਰੇ ਨਿਕਲਦੇ ਹਾਂ ਪੰਜ ਵਜੇ ਰਸਤੇ ਚ ਨੇੜੇ ਇੱਕ ਜਲੰਧਰ ਦੇ ਕੋਲ ਸਟੇ ਰੁਕ ਦਿਆ ਥੋੜੀ ਦੇਰ ਰਸਤੇ,
ਅੱਛਾ,
ਉੱਥੋਂ ਦੀ ਹਾਂਜੀ ਉੱਥੇ ਨਾਸ਼ਤਾ ਵਗੈਰਾ ਕਰਕੇ ਚੰਗੀ ਤਰ੍ਹਾਂ ਖਾ ਪੀ ਕੇ ਫਿਰ ਫਰੈਸ਼ ਹੋ ਕੇ। ਫਿਰ ਉਸ ਤੋਂ ਬਾਅਦ ਅੱਗੇ ਜਾਈਦਾ। ਅਸੀਂ ਗੱਡੀ ਤੋਂ ਜਾਣਾ ਹੁਣ ਵੈਸੇ ਤਾਂ ਮੈਂ ਇਕੱਲਾ ਹੋਵਾ ਜਾਂ ਦੋਸਤਾਂ ਨਾਲ ਹੋਵਾ ਤੇ ਟਰੇਨ 'ਤੇ ਜਾਂਦੇ ਹਾਂ। ਪਰ ਹੁਣ ਮੈਂ ਗੱਡੀ ਲੈ ਕੇ ਜਾਵਾਂਗਾ।
ਚਲੋ ਇਹ ਵੀ ਠੀਕ ਹੈ। ਘੁੰਮਣਾ ਚਾਹੀਦਾ, ਛੇ ਮਹੀਨੇ 'ਚ ਇੱਕ ਵਾਰ ਤੇ ਜਾਣਾ ਚਾਹੀਦਾ ਕਿੱਥੇ।
ਪਰਿਵਾਰ ਨਾਲ ਗੱਡੀ 'ਚ ਬੰਦਾ ਤੰਗ ਨਹੀਂ ਹੁੰਦਾ ਨਾ।
ਹਾਂਜੀ, ਵੋਮਿਟ ਨਹੀਂ ਆਉਂਦੀ ਗੱਡੀ 'ਚ।
ਮੰਮੀ ਨੂੰ ਥੋੜ੍ਹੀ ਜਿਹੀ ਹੁੰਦੀ ਹੈ ਪਰ ਉਹਦੀਆਂ ਦਵਾਈਆਂ ਮਿਲ ਜਾਂਦੀਆਂ ਨੇ। ਮੈਂ ਇੱਕ ਗੋਲੀ ਐਡਵਾਂਸ, ਇੱਕ ਗੋਲੀ ਐਡਵਾਂਸ ਹੀ ਖਵਾ ਕੇ ਪਹਿਲਾਂ ਹੀ ਮੰਮੀ ਨੂੰ ਦੇ ਦਿੰਦਾ, ਉਹ ਖਾ ਕੇ ਫੇਰ ਉਹ ਚਲੇ ਜਾਂਦੇ ਨੇ ਫੇਰ ਰਸਤੇ 'ਚ ਕੋਈ ਦਿੱਕਤ ਨੀ ਆਉਂਦੀ।
ਅੱਛਾ। ਇਹ ਵੀ ਠੀਕ ਹੈ, ਹਰ ਬੰਦੇ ਦੀ ਆਪਣੀ- ਆਪਣੀ ਹੈਲਥ ਏ।
ਹਾਂਜੀ।
ਮੈਨੂੰ ਵੀ ਹੁੰਦੀ ਥੋੜ੍ਹੀ ਬਹੁਤ ਵੋਮਟਿੰਗ।
ਅੱਛਾ, ਫਿਰ ਤੁਸੀਂ ਕੀ ਕਰਦੇ ਹੋ।
ਬਸ, ਗੋਲੀ ਲੈ ਜਾਂਦੇ ਹਾਂ ਨਾਲ।
ਪਰ ਹੋਏ ਨਾ ਜਿਹਨੂੰ ਟਰੈਵਲਿੰਗ ਦਾ ਸ਼ੌਕ ਹੋਏ ਉੱਥੋਂ ਦੀ ਉਹਨੂੰ ਵੋਮਿਟ ਆਉਂਦੀ ਹੋ ਫਿਰ ਉਹਦਾ ਕਿਨਾ ਔਖਾ, ਉਹਦਾ ਸ਼ੌਂਕ ਹੀ ਮਰ ਜਾਂਦਾ।
ਹਾਂਜੀ ਜਾ ਹੀ ਨਹੀਂ ਪਾਉਂਦਾ ਬੰਦਾ ਕਿੱਥੇ।
ਘੁੰਮਣਾ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਨਸਾਨ ਨੂੰ ਹਨਾ, ਬੰਦਾ ਘੁੰਮਦਾ ਰਹਿੰਦਾ ਨਵੀਆਂ, - ਨਵੀਆਂ ਚੀ ਜਗ੍ਹਾਵਾਂ ਤੇ ਜਾਂਦਾ ਨਵੀਆਂ, ਨਵੀਆਂ ਚੀਜ਼ਾਂ ਸਿੱਖਦਾ ਨਵਂ ਨਵੇਂ ਲੋਕਾਂ ਨੂੰ ਮਿਲਦਾ, ਬਹੁਤ ਕੁਛ ਸਿੱਖਣ ਨੂੰ ਮਿ ਹਮਮ
ਮੇਰਾ ਤਾਂ ਬਹੁਤ ਬਿਜੀ ਸ਼ਡਿਊਲ ਹੈ ਨਾ, ਕਿਤੇ ਵੀ ਜਾ ਨਹੀਂ ਪਾਉਂਦੇ।
ਹਾਂ, ਪਰ ਛੁੱਟੀ ਲੈਣੀ ਪੈਂਦੀ ਹੈ ਦੇਖੋ ਸਾਰਾ ਟਾਈਮ ਆਪਾਂ ਕੰਮ ਨੂੰ ਦੇਵਾਂਗੇ ਤੇ ਜ਼ਿੰਦਗੀ ਜੀਨ ਥੋੜ੍ਹੀ ਆਏ ਆਂ।
ਹਾਂ, ਐਹ ਤੇ ਹੈਗਾ, ਪਰ ਕੰਮ ਵੀ ਜ਼ਰੂਰੀ ਏ ਨਾ।
ਹਾਂਜੀ, ਕੰਮ ਦੇਖੋ ਤਿੰਨ ਸੌ ਪੈਂਹਠ ਦਿਨ ਕੰਮ ਕਰਨਾ, ਜੇ ਓਹਦੇ ਚੋਂ ਪੈਂਹਠ ਦਿਨ ਪੰਜ ਦਿਨ ਆਪਾਂ ਘੁੰਮਣ ਵਾਸਤੇ ਕੱਢ ਲਵਾਂਗੇ ਤੇ ਕੋਈ ਵੱਡੀ ਗੱਲ ਨੀ, ਤਿੰਨ ਸੌ ਸੱਠ ਦਿਨ ਦਾ ਕੰਮ ਕਰ ਹੀ ਰਹੇ ਆਂ।
ਹਾਂਜੀ ਹਾਂਜੀ, ਤਾਂਹੀ ਮੈਂ ਤੁਹਾਡੇ ਕੋਲ ਪੁੱਛਿਆ ਸੀ ਅੰਮ੍ਰਿਤਸਰ ਦਾ ਅਸੀਂ ਸੋਚ ਰਹੇ ਸੀ ਜਾਣ ਦਾ।
ਹਾਂਜੀ- ਹਾਂਜੀ, ਤੁਸੀਂ ਮੈਨੂੰ ਜਦੋਂ ਮਰਜ਼ੀ ਫ਼ੋਨ ਕਰਕੇ ਪੁੱਛ ਲਿਓ। ਮੈਨੂੰ ਬਾਅਦ 'ਚ ਕੋਲ ਕਰ ਲਿਓ, ਮੈਂ ਨਾ
ਕਿਆ ਸੀ। ਲਿੰਕ ਕਿਹੜਾ ਦੱਸਿਆ ਸੀ ਤੁਸੀਂ ਮੈਨੂੰ?
ਐਪ ਦਾ ਨਾਮ, ਵੇਅਰ ਇਜ਼ ਮਾਈ ਟ੍ਰੇਨ, ਐਪ ਦਾ ਨਾਮ ਏ। ਹਾਂਜੀ, ਚਲੋ ਮੈਂ ਤੁਹਾਨੂੰ ਬਾਅਦ 'ਚ ਕਰਦਾ ਕੋਈ ਆਇਆ, ਠੀਕ ਏ।
ਠੀਕ ਹੈ।
ਠੀਕ ਏ, ਸਤਿ ਸ੍ਰੀ ਅਕਾਲ